ਤੋ। ਹੈਲੋ।
ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਜੀ?
ਵਧੀਆ ਜੀ ਤੁਸੀਂ ਦੱਸੋ?
ਵਧੀਆ ਜੀ ਵਧੀਆ। ਮੈਂ ਤੇ ਸੋਚ ਰਿਹਾ ਸੀ, ਮੈਂ ਕਿਹਾ ਬੜਾ ਦਿਨ ਹੋ ਗਏ, ਫੋਨ ਹੀ ਨੀ ਆਇਆ ਤੁਹਾਡਾ ਤੇ।
ਅੱਛਾ!
ਹੋਰ ਠੀਕ ਹੈਗੈ ਹੋ। ਹੁਣ ਹਿਸਾਬ ਨਾਲ।
ਹਾਂਜੀ- ਹਾਂਜੀ ਸਭ ਵਧੀਆ ਤੁਸੀਂ ਦੱਸੋ?
ਬਾਹ ਵਧੀਆ- ਵਧੀਆ ਮੈਂ ਤੇ ਸੋਚ ਰਿਹਾ ਸੀ। ਮੈਂ ਕਿਹਾ ਜਾਵਾਂ ਹਾਲ- ਚਾਲ ਪੁੱਛਾਂ। ਕੀ ਹਾਲ ਚਾਲ ਨੇ ਤੁਹਾਡੇ।
ਕੋਈ ਗੱਲ ਨੀ ਵੀਰ ਜੀ, ਆ ਜਾਣਾ ਤੁਸੀਂ ਮਿਲ ਲੇਓ।
ਹਾਂ ਜੀ, ਅਸੀਂ ਤੇ ਆ ਹੀ ਜਾਵਗੇ। ਤੁਸੀਂ ਨਾ ਆਓ ਕਦੇ ਵੀ, ਹੈ ਨਾ ਜੀ। ਤੁਹਾਡੀ ਬ ਤਾਨੂੰ ਉਡੀਕਦੀ ਰਹਿੰਦੀ ਹੈ। ਆਏਗੀ-ਆਏਗੀ, ਆਏਗੀ ਆਂਦੀ ਨੀ।
ਕੋਈ ਨੀ ਜੀ, ਆਵਾਂਗੇ। ਤੁਸੀਂ ਠੀਕ ਹੋ ਸਭ ਵਧੀਆ ਘਰ।
ਅਸੀਂ ਤੇ ਠੀਕ ਹੈਗੇ ਆਂ, ਸਭ ਵਧੀਆ ਹੈਗਾ ਹੈ। ਹੁਨੇ ਰੋਟੀ ਖਾ ਕੇੇ ਹਟੇ ਆ।
ਕੀ ਖਾਦਾ ਜੇ?
ਅਸੀਂ ਹੁਣ ਮਟਰ- ਪਨੀਰ ਖਾਧਾ ਹੈ। ਦਾਲ ਖਾਧੀ ਹੈ, ਚੋਲ ਖਾਧੇ ਤੇ ਰੋਟੀ ਖਾਧੀ ਐ, ਹੈਂ ਜੀ।
ਮਜਾ ਕਰਦੇ ਹੋ ਵੀਰ ਜੀ।
ਕੀ ਮੌੋਜਾਂ ਕਰਦੇ ਜੀ ਉਹੀ ਦੋ ਰੋਟੀ ਸੁੱਕੀ ਖਾ ਲਈ ਦੀ ਬਸ ਇਹੀ ਮੌੋਜਾ ਆਪਣੇ। ਹਾਂਜੀ ਹਾਂਜੀ ਹੋਰ ਤੁਸੀਂ ਮੌਜਾ ਨਹੀਂ ਕਰਦੇ ਪਏ ਤੁਸੀਂ ਨੀ ਖਾਂਦੇ ਪਏਗੀ ਖਾਣਾ ਖੁਣਾ ਰੋਟੀ ਰਾਟੀ।
ਨਹੀਂ ਅਸੀਂ ਵੀ ਖਾਂਦੇ ਹਾਂ।
ਅੱਛਾ ਤੁਸੀਂ ਮੇਰੇ ਹਿਸਾਬ ਨਾਲ ਤੁਸੀਂ ਮੌਜਾਂ ਨੀ ਕਰਦੇ ਮੇਰੇ ਹਿਸਾਬ ਨਾਲ।
ਨਹੀਂ ਅਸੀਂ ਵੀ ਮੌਜਾਂ ਕਰਦੇ ਹਾਂ ਜੀ।
ਅੱਛਾ, ਅੱਛਾ, ਅੱਛਾ ਹੋਰ ਘਰ ਦੇ ਠੀਕ ਨੇ ਸਾਰੇ?
ਹਾਂਜੀ ਸਭ ਵਧੀਆ।
ਅੱਛਾ ਅੱਛਾ ਉਹ ਰਾਮੂ ਕਾਕਾ ਠੀਕ ਹੈ ਤੁਹਾਡਾ ਰਾਮੂ ਕਾਕਾ ਜਿਹੜਾ ਰੱਖਿਆ ਦਾ ਤੁਸੀਂ।
ਹਾਂਜੀ, ਹਾਂਜੀ, ਉਹ ਵਧੀਆ। ਵਧੀਆ ਹੈ।
ਮੋਟਰਸਾਈਕਲ ਲੈ ਕੇ ਗਿਆ ਤੇ ਨੀ ਕਿੱਥੇ ਬਾਹਰ ਅੱਛਾ ਅੱਛਾ ਸਾਰਾ ਕੰਮ ਕਰਦੇ ਹੀ।
ਸਾਡੇ ਇੱਥੇ ਤੇ ਮੀਂਹ ਪੈਂਦੀ ਪਈ ਜੀ।
ਮੀਂਹ ਪੈਂਦੀ ਪਈ ਹੈ।
ਹਾਂਜੀ
ਤੁਹਾਡੇ ਉਧਰ ਤਾਂ ਕਿਚੜ ਕਿੱਚੜ ਹੋ ਜਾਂਦਾ ਸਾਰਾ।
ਸਾਡੇ ਇੱਥੇ ਪੂਰਾ ਕਿਚੜ ਹੋਇਆ ਪਿਆ ਜੀ। ਪਾਣੀ ਭਰਿਆ ਪਏ ਗੋਤੇ ਮਾਰ ਸਕਦੇ ਕੋਈ ਵੀ ਬੰਦਾ।
ਅੱਛਾ ਜੀ, ਵੈਸੇ ਨਾ ਜਿਵੇਂ ਮਤਲਬ ਮੀਂਹ ਮੀਂਹ ਬਣਦਾ ਨਾ ਜਦ। ਫਿਰ ਸਾਰੀ ਜਗ੍ਹਾ ਪਾਣੀ ਇਕੱਠਾ ਹੁੰਦਾ ਐਵੇਂ ਹੀ ਮਤਲਬ ਪਿੰਡਾਂ ਚ ਵੀ ਐਵੇਂ ਨਾ ਜਵਾਕ ਸਾਰੇ ਦੇ ਸਾਰੇ। ਜਿੱਥੇ ਪਾਣੀ ਇਕੱਠਾ ਹੁੰਦਾ ਉਹ ਚ ਵੜ ਜਾਂਦੇ ਨੇ ਸਾਰੇ।
ਹਾਂਜੀ।
ਹਮ ਮ ਤੇ ਡੰਗਰਾਂ ਨਾਲ ਡੰਗਰਾਂ ਦੀ ਇਧਰ ਨਾ ਦੇੇ ਵਿੱਚ ਵੜ ਕੇ। ਠ
ਉਹੀ ਤੇ ਕਹਿ ਰਹੀ ਆ ਗੋਤੇ ਮਾਰ ਸਕਦੇ ਆ ਬੰਦੇ ਆ ਕੇ।
ਸਹੀ ਗੱਲ ਏ ਬਾਹਰੋਂ ਬੁਲਾਣੇ ਪੈਣੇ ਬੰਦੇ। ਸਹੀ ਗੱਲ ਹੈ ਜੀ ਇਹ ਤੋਂ ਬਚਾਓ ਕਰਨਾ ਚਾਹੀਦਾ ਸਾਨੂੰ ਇਹ। ਇਹ ਬਰਸਾਤ ਦਾ ਪਾਣੀ ਜਿਹੜਾ ਇਕੱਠਾ ਹੋ ਜਾਂਦਾ ਹੈ ਬਿਮਾਰੀ ਬਣ ਜਾਂਦਾ ਜੀ।
ਹਾਂਜੀ ਇਹਦੇ ਚੋਂ ਹੀ ਗੰਦੇ ਮੱਛਰ ਆਉਂਦੇ ਨੇ ਜੀ ਫੇਰ।
ਮੱਛਰ ਵੀ ਆਉਂਦੇ ਜੇ ਮੱਖੀਆਂ ਵੀ ਆਉਂਦੀਆਂ ਤੇ ਹੁਣ ਤੇ ਕੀੜੇ ਮਕੌੜੇ ਵੀ ਆਉਣ ਲੱਗ ਗਏ।
ਹਾਂਜੀ ਸਾਡੇ ਇੱਥੇ ਵੀ ਰਾਤੀ। ਰਾਤੀ ਆਉਂਦੇ ਨੇ ਉੱਡਦੇ ਹੋਏ ਮੱਛਰ ਇੰਨੇ ਰਾਤੀ ਸੋਇਆ ਨੀ ਜਾਂਦਾ ਵੀਰ ਜੀ।
ਫਿਰ ਤੁਸੀਂ ਪਛਾਣ ਲੈਂਦੇ ਹੋ ਮੱਛਰ ਕਿਹੜਾ ਆਪਣਾ ਕਿਹੜਾ।
ਕੀ ਕਹਿ ਰਹੇ ਹੋ ਵੀਰ ਜੀ?
ਮੈਂ ਕਿਹਾ ਤੁਸੀਂ ਪਛਾਣ ਲੈਂਦੇ ਹੋ ਮੱਛਰ ਮੱਖੀ ਕਿਹੜਾ ਹੈ ਆਪਣਾ ਬੰਦਾ ਕਿਹੜਾ ਹੈ?
ਹਾਂਜੀ ਹਾਂਜੀ।
ਹਮ ਕਿਉਂਕਿ ਸਾਰੇ ਆਵੇ ਹੁੰਦੇ ਨਾ ਰਾਤੀ ਤੇ।
ਹੋਰ ਸੁਣਾਓ ਵੀਰ ਜੀ।
ਵਧੀਆ ਜੀ ਵਧੀਆ। ਹੋਰ ਜੀ ਮੈਂ ਉਹ ਸੁਣਿਆ ਸੀ ਤੁਸੀਂ ਕੰਮ ਖੋਲਿਆ ਨਵਾਂ ਪਾਰਲਰ ਦਾ।
ਹਾਂਜੀ ਹਾਂਜੀ।
ਮੇਰੀ ਵਹੁਟੀ ਨੇ ਆਉਣਾ ਸੀ ਉੱਥੇ ਤੁਹਾਡੇ ਉੱਧਰ।
ਹ
ਮੈਨੂੰ ਕਹਿੰਦੀ ਸੀ ਮੈਂ ਤਿਆਰ ਹੋਣਾ ਹੈ ਤੇ ਮੈਂ ਉਹਨਾਂ ਕੋਲੋਂ ਹੀ ਤਿਆਰ ਹੋਵਾਂਗੀ।
ਅੱਛਾ ਜੀ। ਕੋਈ ਗੱਲ ਨੀ ਤੁਸੀਂ ਭੇਜ ਦੇਣਾ, ਅਸੀਂ ਖੋਲਿਆ ਪਾਰਲਰ।
ਨਹੀਂ ਕੋਈ ਨੀ ਆਪਾ ਭੇਜ ਤੇ ਦਵਾਂਗੇ ਪਰ ਪਤਾ ਕਿ ਜੀ। ਥੋੜੇ ਰੇਟ ਥੋੜੇ ਜਾਇਜ਼ ਹੋਣ ਨਾ ਫਿਰ ਬੰਦਾ ਕੋਈ ਦਿੱਕਤ ਨੀ ਆਉਦੀ। ਸੁਣਿਆ ਅੱਜ ਕੱਲ ਤੁਸੀਂ ਤੇ ਰੇਟ ਬੜੇ ਵਧਾ ਦਿੱਤੇ ਨੇ।
ਨਹੀਂ ਨਹੀਂ ਤੁਹਾਨੂੰ ਵਧੀਆ ਰੇਟ ਤੇ ਤਿਆਰ ਕਰਾਂਗੇ ਜੀ ਕੋਈ ਟੈਸ਼ਨ ਵਾਲੀ ਗੱਲ ਨਹੀ ਹੈ।
ਵਧੀਆ ਰੇਟ ਨਹੀਂ ਮੈਂ ਨੀ ਆਉਣਾ ਜੀ ਮੈਂ ਪਾਰਲਰ ਨੀ ਜਾਣਾ ਮੇਰੀ ਵਹੁਟੀ ਨੇ ਆਉਣੈ।
ਹਾਂਜੀ- ਹਾਂਜੀ, ਵੋਟੀ ਨੂੰ ਭੇਜ ਦੇ ਨਾਂ।
ਅੱਛਾ- ਅੱਛਾ। ਕੋਈ ਨਾ ਉਹਦੇ ਨਾ ਫੇਸ਼ਿਅਲ ਫੁਸ਼ਿਅਲ ਕਰਨਾ ਏ। ਉਹ ਤੇ, ਹਾਂ ਉਹ ਅੱਜ ਕੱਲ ਨੋਹਾਂ ਤੇ ਕਰਦੇ ਨੇ ਉਹ ਡਿਜਾਇਨ ਜਾਂ।
ਹਾਂਜੀ- ਹਾਂਜੀ।
ਹਨਾ ਨਾ, ਕੀ ਕਹਿੰਦੇ ਨੇ ਉਹਨੂੰ।
ਨੇਲ ਆਰਟ, ਕਹਿੰਦੇ ਨੇ ਜੀ। ਅਸੀਂ ਕਰਦੇ ਹੋ ਵੀ
ਓਣੀ- ਓਣੀ, ਉਹ ਵੀ ਕਰਾਉਣਾ ਹੈ। ਉਹ ਫੰਕਸ਼ਨ ਤੇ ਜਾਣਾ ਨਾ ਵੋਟੀ ਨੇ ਮੇਰੀ।
ਅੱਛਾ- ਅੱਛਾ।
ਹਾਂ।
ਕੋਈ ਨੀ ਅਸੀਂ ਕਰ ਦਾਂਗੇ। ਸਭ ਕੁਛ ਹੈਗਾ ਸਾਡੇ ਕੋਲ। ਜੋ ਕਹਿਣਗੇ, ਉਹੀ ਕਰਦਾਂਗੇ ਜੀ।
ਠੀਕ ਏ- ਠੀਕ ਏ, ਵੋਟੀਆਂ ਵੀ ਲੱਭ ਦਿੰਦੇ।
ਕੀ ਕਹਿ ਰਹੇ ਹੋ ਜੀ?
ਵੋਟੀਆਂ ਲੱਭ ਦਿੰਦੇ ਹੋ ਤੁਸੀਂ?
ਹਾਂਜੀ- ਹਾਂਜੀ।
ਅੱਛਾ- ਅੱਛਾ। ਹੋਰ ਦੋ ਵੋਟੀਆਂ ਲੱਭਣੀ ਸੀ।
ਕਿਦੀਆਂ?
ਇੱਕ ਆਪਣੇ ਭਰਾ ਵਾਸਤੇ, ਲੱਭਣੀ ਸੀ ਮੈਂ। ਤੇ
ਅੱਛਾ- ਅੱਛਾ।
ਇੰਨੀ ਗਰਮੀ!
ਕੋਈ ਗੱਲ ਨੀ।
ਬ
ਵੈਸੇ, ਤੁਹਾਡੇ ਕੋਲ ਤੇ ਹੈ ਵੋਟੀ।
ਹਾਂਜੀ- ਹਾਂਜੀ। ਹਾਂਜੀ। ਉਹ ਘਰ ਦਾ ਕੰਮ ਨੀ ਨਾ ਉਹ ਹੁੰਦਾ ਨਾ ਫੇਰ। ਘਰ ਵਾਸਤੇ ਵੀੱ ਚਾਹੀਦੀ ਹੁੰਦੀ ਹੈ ਇੱਕ ਬੰਦੀ।
ਹਾਂਜੀ।
ਹਾਂਜੀ- ਹਾਂਜੀ।
ਹ
ਹੋਰ। ਤੁਸੀਂ ਠੀਕ ਹੈਗੇ ਹੋ?
ਹਾਂਜੀ, ਸਭ ਵਧੀਆ।
ਹੂੰ। ਕੰਮ, ਕਮ ਠੀਕ ਚੱਲ ਰਿਹਾ ਤੁਹਾਡਾ?
ਕੰਮ ਮੀਂਹ ਪੈਂਦਾ ਪਿਆ ਜੀ। ਕੰਮ ਅੱਜ ਕੱਲ ਹੈ ਹੀ ਨੀ।
ਅੱਛਾ- ਅੱਛਾ, ਅੱਛਾ। ਹਾਂ ਹੁਣ ਤਾਂ, ਤਾਂ ਮਤਲਬ ਕਿ ਬੰਦਾ ਚੱਲ ਰਿਹਾ। ਅੱਜ ਕਲ ਦੇ ਸੀਜ਼ਨ ਵੀ ਘੱਟ ਹੋ ਗਏ ਨੇ।
ਵੋਟੀ ਨੂੰ।
ਭੇਜ ਦਾਂਗਾ ਜੀ, ਉਹ ਬਰਸਾਤ ਬਰਸੂਤ ਰੁਕ ਕੇ ਫੇਰ ਓਟੀ ਨੂੰ ਭੇਜਾਂਗਾ।
ਠੀਕ ਹੈ ਜੀ। ਭੇਜ ਦੇਣਾ। ਅਸੀਂ ਸਭ ਕਰਦਾਂਗੇ ਜੋ ਕਹਿਣਗੇ ਉਹ। ਹਾਂਜੀ ਵਧੀਆ ਨੇ।
ਮਮ ਅੱਛਾ ਜੀ।
ਹਾਂਜੀ। ਉਹ ਵੀ ਕਹਿੰਦੇ, ਤੁਸੀਂ ਚੱਕਰ ਨੀ ਲਾਇਆ।
ਮੈਂ ਤੇ ਚੱਕਰ ਲਾਣਾ ਸੀ। ਮੈਨੂੰ ਚੱਕਰ ਹੀ ਆ ਗਏ। ਮੇਰੀ ਤਬੀਅਤ ਠੀਕ ਨੀ ਸੀ ਨਾ ਥੋੜੀ ਜਿਹੀ।
ਹ
ਸ਼ੁੱਕਰ ਹੈ। ਅੱਜ ਮੀਂਹ ਪੈ ਗਿਆ ਨੀ ਤੇ ਮੈਂ ਤੇ ਬੇਹੋਸ਼ ਹੋ ਜਾਣਾ ਸੀ। ਗਰਮੀਂ ਇੰਨੀ ਪੈ ਰਹੀ ਹੈ ਬਾਹਰ।
ਹਾਂਜੀ।
ਹਾਂਜੀ।
ਨਈ ਸਾਡੇ ਇੱਥੇ ਤਾ ਮੀਂਹ ਪੈ ਰਹੇ ਆ ਤੁਸੀ ਠੀਕ ਰਹੋ ਵੀ ਇੱਥੇ ਆ ਜਾਓ ਸਾਡੇ ਘਰੇ।
ਅੱਜ ਤੇ ਨੀ ਮੈਂ ਆ ਸਕਦਾ ਅੱਜ ਨਾ ਮੈਂ ਵੋਹਟੀ ਨਾਲ ਘੁੰਮਣ ਜਾਣਾ।
ਹਮ
ਅੱਛਾ ਕਿੱਥੇ ਜਾਣਾ ਜੀ ਘੁੰਮਣ ਤੁਸੀ?
ਦੇਖਦੇ ਹਾਂ ਜੀ ਕੁੱਛ ਨੀ ਪਤਾ ਚੱਲਦਾ ਉਹ ਤੇ ਵੋਹਟੀ ਦੇ ਮੁੜ ਤੇ ਡਿਪੈਂਡ ਕਰਦਾ ਕਿੱਥੇ ਜਾਣਾ।
ਅੱਛਾ-ਅੱਛਾ ਮੈਂ ਸੁਣਿਆ ਤੁਹਾਡੀ ਕੁੜੀ ਵੀ ਛੋਟੀ ਹੈਗੀ ਏ ਤੁਸੀ ਰਾਤ
ਹਾਂਜੀ-ਹਾਂਜੀ ਰਾਤੀ ਤੇ ਘੁੰਮਣਾ ਪੈਂਦਾ ਪਤਾ ਕੀ ਉਹ ਨਾ ਸੋਦੀ ਨੀ ਰਾਤੀ ਨਾ। ਉਹ ਨਾ ਉੱਠ ਜਾਂਦੀ ਏ, ਜਦ ਤੱਕ ਉਹਨੂੰ ਘੁੰਮਾ ਕੇ ਨਾ ਲਿਆੳ ਨਾ ਗੇੜੀਆਂ ਨਾ ਵਜਵਾ ਕੇ ਲਿਆਓ ਜਦ ਤੱਕ ਉਹ ਸੋੰਦੀ ਕੋਣੀ।
ਚਲੋ ਐ ਤੇ ਵਧੀਆ ਆਦਤ ਏ ਤੁਹਾਨੂੰ ਵੀ ਘੁਮਾਉਦੀ ਨਾਲ ਖੁਦ ਵੀ ਘੁੰਮਦੀ ਏ।
ਘੁੰਮਣਾ ਮਹਿੰਗਾ ਪੈ ਜਾਂਦਾ ਜੀ। ਅੱਜ ਕੱਲ ਤੁਹਾਨੂੰ ਪਤਾ ਕਿੰਨੇ ਹੈਗੇ ਨੇ ਅੱਜ ਕੱਲ।
ਹਾਂਜੀ
ਹਮ ਮਹਿੰਗਾ ਪੈ ਜਾਂਦਾ ਜੀ ਘੁੰਮਣਾ ਉਹ ਤੇ ਕੁੱਛ ਨੀ ਖਾਂਦੀ ਆਪ ਲੈਂਦੇ ਆ ਜਾਦਾ।
ਫਿਰ ਤੁਸੀ ਵੀ ਮਜ਼ੇ ਕਰ ਲੈਂਦੇ ਹੋ ਨਾਲ ਖਾਣਾ ਪੀਣਾ ਹੋ ਜਾਂਦਾ ਤੁਹਾਡਾ ਵੀ।
ਖਾਣਾ ਹੀ ਹੁੰਦਾ ਜੀ ਪੀਣਾ-ਪਾਣਾ ਤੇ ਨੀ ਹੁੰਦਾ।
ਪੀ ਵੀ ਲਿਆ ਕਰ ਵੀਰੇ ਕੁੱਛ।
ਨਈ ਜੀ ਨਈ ਉਹ ਥੋੜ੍ਹਾ ਨਾ ਦੇਖਣਾ ਪੈਂਦਾ ਅੱਜ ਕੱਲ ਵੋਹਟੀ ਨਰਾਜ਼ ਹੋ ਜਾਂਦੀ ਹੈ ਨਾ ਜੀ। ਹਾਂਜੀ-ਹਾਂਜੀ
ਨਈ ਵੋਹਟੀ ਨਾਰਾਜ਼ ਨੀ ਹੋਣੀ ਚਾਹੀਦੀ ਉਹ ਨਾਰਾਜ਼ ਹੋ ਗਈ ਫਿਰ ਤੁਸੀਂ ਕਿੱਥੇ ਜਾਓਗੇ।
ਹਾਂਜੀ-ਹਾਂਜੀ, ਹਾਂਜੀ ਤਾਹੀ ਕਰਕੇ ਮੈਂ ਸੋਚ ਰਿਹਾ ਸੀ ਮੈਂ ਕਿਹਾ ਉਹੀ ਨਾ ਹੀ ਕਰਾ ਮਤਲੱਬ ਖਾ ਪੀਲੋੋ ਬੱਸ ਖਾ ਲੋ ਪਰ ਪੀਣੀ ਕੋਣੀ।
ਨਈ ਤੁਸੀ ਵੋਹਟੀ ਨੂੰ ਸਾਡੇ ਕੋਲ ਭੇਜੋ ਅਸੀ ਖੁਸ਼ ਕਰਕੇ ਭੇਜਾਂਗੇ ਉਨੂੰ।
ਮੈਂ ਤੁਹਾਡੇ ਕੋਲ ਭੇਜਾਂਗਾ ਜੀ ਉਹਨੂੰ ਖੁਸ਼ ਕਰਕੇ ਭੇਜਿਓ ਉਹਨੂੰ ਸਮਝਾਇਓ ਥੋੜ੍ਹਾ ਜਿਹਾ। ਕਿ ਬਈ ਥੋੜ੍ਹਾ ਖੁਸ਼ ਰੱਖਿਆ ਕਰੇ।
ਠੀਕ ਹੈ ਵੀਰੇ।
ਹੈਲੋ
ਹੈਲੋ
ਹਾਂਜੀ ਵੀਰ ਜੀ ਤੁਹਾਡੀ ਆਵਾਜ਼ ਹੀ ਚੱਲੀ ਗਈ ਸੀ।
ਉਹ ਹਾਂ ਪਤਾ ਨੀ ਕੀ ਨੈੱਟਵਰਕ ਜੇ ਘੱਟ ਹੁੰਦੇ ਨੇ ਇੱਥੇ।
ਅੱਛਾ-ਅੱਛਾ
ਹਾਂਜੀ-ਹਾਂਜੀ ਤੇ ਮੈਂ ਪੁੱਛ ਰਿਹਾ ਸੀ ਮਤਬੱਲ ਕੇ ਕਿੰਨਾ ਖਰਚਾ ਆ ਜਾਏਗਾ।
ਉਹ ਜਦੋਂ ਆਉਣਗੇ ਦੱਸਣਗੇ ਕੀ-ਕੀ ਕਰਾਣਾ ਫਿਰ ਉਸ ਤੋਂ ਬਾਦ ਹੀ ਦੱਸਾਂਗੀ।
ਇਹ ਕਿ ਮਤਬਲ ਕੋਂਬੋ ਕੁਂਬੋ ਜਾ।
ਹਾਂਜੀ ਬਣਾਏ ਹੋਏ ਨੇ ਕੋਂਬੋ ਵੀ ਅਸ ਸੀ ਹਾਂਜੀ ਔਫਰ ਲਗਾਏ ਹੋਏ ਅਸੀ। ਠੀਕ ਹੈ ਜੀ।
ਹਨਾ ਮੈਂ ਉਹਨੂੰ ਦਿਖਾ ਦਾਂਗਾ ਜਿਹੜਾ ਉਹਨੂੰ ਪਸੰਦ ਆਏਗਾ ਕਰਾ ਲੈਣਗੇ।
ਠੀਕ ਏ ਜੀ।
ਤੇ ਮੈਂ ਪੁੱਛ ਰਿਹਾ ਸੀ ਤੁਸੀ ਜੈਲਰੀ ਦਾ ਵੀ ਕੰਮ ਕੀਤਾ ਕਿ ਨਾਲ ਤੁਸੀ ਫੋਟੋਆ ਪਾਦੇ ਰਹਿੰਦੇ ਹੋ।
ਹਾਂਜੀ-ਹਾਂਜੀ ਉਹ ਅਸੀਂ ਕੰਮ ਕੀਤਾ ਹੋਇਆ ਜੀ ਔਨਲਾਈਨ।
ਅੱਛਾ-ਅੱਛਾ ਗਹਿਣ ਦਾ ਕੰਮ ਵੀ ਵਧੀਆ ਵੈਸੇ ਅੱਛਾ ਜੀ। ਨਵੇਂ-ਨਵੇਂ ਜਿਹੜੇ ਸੀ ਆਦੇ ਨਾਟਕਾਂ ਚ
ਹਾਂਜੀ, ਹਾਂਜੀ, ਹਾਂਜੀ ਸਾਰੇ ਡਿਜ਼ਾਇਨ ਦੇ ਨੇ ਜਿਹੜੇ ਮਰਜੀ ਲੈ ਸਕਦੇ ਹੋ ਤੁਸੀਂ ਬਹੁਤ ਸਾਰੇ ਨੇ ਵੇਖ ਸਕਦੇ ਹੋ ਆ ਕੇ
ਅੱਛਾ।
ਤੇ ਤੁਹਾਨੂੰ ਅਸੀਂ ਫੋਟੋਆਂ ਵੀ ਭੇਜ ਦਾਂਗੇ। ਤੁਸੀਂ ਸਿਲੈਕਟ ਕਰ ਸਕਦੇ ਹੋ ਜਿਹੜਾ ਪਸੰਦ ਆਇਆ ਤੁਹਾਨੂੰ
ਹੂ,,, ਚਲੋ ਕੋਈ ਨਾ ਮੈਂ ਦੇਖਦਾ ਫਿਰ ਨਾ ਮੈਂ ਨਾ ਉਹਨੂੰ ਗੱਲ ਕਰਾਂਗਾ ਮੈਂ ਉਹਨੂੰ ਭੇਜ ਦਾਂਗਾ ਠੀਕ ਹੈ ਜੀ।
ਹਾਂਜੀ ਠੀਕ ਹੈ ਜੀ
ਹਨਾ ਜੀ ਤੇ ਤੁਸੀਂ ਧਿਆਨ ਰੱਖਿਓ ਥੋੜਾ ਜਿਹਾ ਸਾਡਾ ਵੀ ਸਮਝਾਇਓ ਉਹਨਾਂ ਨੂੰ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ